ਉਹ
ਹਾਂਜੀ ਭਾਈ ਸਾਹਿਬ, ਸਤਿ ਸ੍ਰੀ ਅਕਾਲ ਕੀ ਹਾਲ ਏ। ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਭਾਈ ਸਾਹਿਬ। ਹੈਲੋ, ਆ ਰਹੀ ਹੈ।
ਹਾਂ -ਹਾਂ ਬਿਲਕੁਲ
ਹਾਂ ਹੁਣ, ਹੁਣ ਆਈ ਏ ਠੀਕ ਹੈ। ਹੋਰ ਸੁਣਾਓ ਅੱਜ ਕਿੱਥੇ ਰਹੇ ਸਾਰਾ ਦਿਨ।
ਉਹ ਬਸ ਘਰ ਹੀ ਸੀ। ਅੱਜ ਦਿੱਲ ਕੀਤਾ ਅੱਜ ਵੜੀਆਂ ਬਣਾਈ ਹੈ। ਦਾਲ ਦੀ
ਅੱਛਾ, ਫੇਰ ਬਣਾਈਆਂ ਨਹੀਂ ਹਾਲੇ ਸਿਰਫ਼ ਅੱਛਾ
ਤੁਸੀਂ ਪ੍ਰੋਸੈਸ ਨਾ ਨਾ ਬਣਾ ਲਿਆ ਪਿਓ ਲਈਆਂ ਸੀ ਦਾਲ ਰਾਤੀ
ਅੱਛਾ।
ਹਾਂ ਇੱਕ ਦਾਲ ਪਿਓ ਕੇ ਆਪਣਾ ਮੂੰਗੀ ਦੀ ਦਾਲ ਇੱਕ ਛੋਲਿਆਂ ਦੀ ਦਾਲ ਪਿਓ ਕੇ ਰਾਜ ਨੂੰ ਫਿਰ ਆਪਣਾ ਉਹਦੀ ਗਰੇਵੀ ਚ ਬਣਾ ਲਈ
ਹੂੰ
ਪਛਾਲੇ ਬੜੇ ਪੈਂਦੇ ਨੇ ਭਾਈ ਸਾਹਿਬ ਉਹਦੇ ਚ
ਨਹੀਂ ਇਹ ਤੇ ਇਹ ਜਿਹੜਾ ਇਹ ਰੈਸਪੀ ਤਾਂ ਮੈਨੂੰ ਲੱਗਦਾ ਉਹਦੀ ਦਹੀਂ ਪੱਲਿਆਂ ਦੀ ਪੱਲੇ ਹੁੰਦੇ ਨੇ ਜਿਹੜੇ ਹੈਲੋ ਹੈਲੋ
ਨਾ ਰੀ ਜੀ ਆਵਾਜ਼
ਹਾਂ ਹੁਣ ਆਈਏ ਆਈਏ ਠੀਕ ਹੈ। ਤੁਸੀਂ ਨੈਟਵਰਕ ਵਿਚ ਆਓ ਭਾਈ ਸਾਹਿਬ
ਮੈਂ ਆਜ ਬਾਹਰੀ ਹੁਣ ਠੀਕ ਆ ਹੁਣ ਆਵਾਜ਼
ਹੁਣ ਠੀਕ ਆ। ਅੱਛਾ ਤੇ ਫਿਰ ਉਸ ਤੋਂ ਬਾਅਦ ਕੀ ਕੀਤਾ ਨੇ
ਉਹ ਪੈਂਦੇ ਨੇ ਸੁੱਕਾ ਨ ਆ ਪਿਆ ਵਿੱਚ ਦਾਲਚੀਨੀ ਪੈਂਦੀ ਹੈ। ਹਾਂ ਉਹ ਚ ਹੋਰ ਬੜੇ ਮਸਾਲੇ ਪੈਂਦੇ ਨੇ ਆਪਣਾ ਕਾਫੀ ਮਸਾਲੇ ਪੈਂਦੇ
ਤੇ ਇਹ ਇਹ ਉਹੀ ਰੈਸਿਪੀ ਜਿਹੜੀਆਂ ਆਪਾਂ ਬੜੀਆਂ ਫੇਮਸ ਸੁਣਿਆਂ ਅੰਮ੍ਰਿਤਸਵੜੀ।
ਅੰਮ੍ਰਿਤਸਰ ਲਈ ਬੜੀਆਂ ਹਾਂ ਉਹਲੀਆਂ ਹਾਂ
ਘਰ ਬਣਉਂਦੇ ਹੋ।
ਹਾਂ ਬਸ ਟਰਾਈ ਕੀਤੀ ਇਦ ਕੋਈ ਨੀ ਭੇਜ ਦਾਂਗਾ ਪਾਈਆ ਤੇ ਤੁਹਾਨੂੰ ਵੀ ਹੂੰ
ਵਧੀਆ ਅ ਸਾਨੂੰ ਅੱਛਾ ਤੁਸੀਂ ਕੁੱਝ ਨਾ ਕੁੱਝ ਟਰਾਈ ਮਾਰਦਾ ਹੀ ਰਹਿੰਦੇ ਹੋ
ਹਾਂ ਵੇਲੇ ਬੈਠੇ
ਠੀਕ ਠੀਕ ਤੇ ਆਪਣਾ ਉਹ ਉਹ ਡਰਾਈ ਫਰੂਟ ਦਾ ਕੀ ਬਣਿਆ ਫਿਰ
ਡਰਾਈ ਡਰਾਈ ਫਰੂਟ ਦਾ ਵਿੱਚ ਚੱਲ ਰਿਹਾ ਉਹੇ ਜੇ ਮੰਗਾਇਆ ਉਹ ਟ ਕਰਾਂਗੇ ਨਾ ਪਹਿਲੇ ਆਪ ਇੱਕ ਇਹੋ ਜਿਹਾ ਮਾਲ ਆਇਆ ਕਿਹੋ ਜਿਹਾ ਹਾਂ
ਚਲੋ ਤੁਸੀਂ ਕੱਲ ਘਰੇ ਹੀ ਆਵਾਂਗਾ ਮੈਂ ਕਿਆ ਆਏਂ ਨੀ
ਉਹ ਬਸ ਥੋੜਾ ਟਾਈਮ ਨੀ ਲੱਗਾ ਮੈਨੂੰ ਇਉਂ
ਅੱਛਾ
ਠੀਕ ਠੀਕ ਹੈ। ਚਲੋ ਵਧੀਆ ਤੁਸੀਂ ਵੜੀਆਂ ਬਣਾਈਆਂ ਨੇ ਤੇ ਅਸੀਂ ਪਕੌੜੇ ਬਣਾਏ ਸਨ।
ਵਾਜੀ ਵਾ
ਹਾਂ ਥੋੜੇ ਜਿਹੇ ਗੋਭੀਆਂ ਦੇ ਤੇ ਥੋੜੇ ਜਿਹੇ ਪਨੀਰ ਦੇ
ਅੱਛਾ
ਤੱਲੀ ਆ ਥੋੜ੍ਹਾ ਘੱਟ ਹੀ ਯੂਜ ਕਰਨ ਆ ਚੀਜ਼ਾਂ ਤੇ ਪਰ ਸ਼ੌਕ ਵੀ ਪੂਰਾ ਕਰਨਾ ਸਵਾਦ ਵੀ ਪੂਰਾ ਕਰਨਾ।
ਅੱਜ ਮੌਸਮ ਵਧੀਆ ਨੇ ਨਾ ਅੱਜ ਮੌਸਮ ਠੰਡਾ ਹੋਵੇ ਨਾ ਫਿਰ ਪਕੌੜੇ ਤੇ ਚਾਹ ਦਾ ਮਜ਼ਾ ਆ ਜਾਂਦਾ।
ਮਜ਼ਾ ਆ ਜਾਂਦਾ ਏ।
ਹੂੰ ਹੂੰ
ਤੇ ਉਹ ਤੁਸੀਂ ਹੈ ਜਿਹੜਾ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ ਆਪਣੇ ਨੇੜੇ ਉਹ ਅੱਜ ਕਿਤਨ ਵਜੇ ਜਾਓਗੇ?
ਅਸੀਂ ਜਾਂਦੇ ਹਾਂ ਟਾਈਮ ਹੈਗਾ ਸਾਡਾ ਛੇ ਵੱਜ ਕੇ ਹੋਊਗਾ ਪੈਂਤੀ ਚਾਲੀ ਦਾ
ਸ਼ੁਰੂ ਕਰ ਦਿਓ ਜਾਂ ਛੇ ਪੈਂਤੀ ਚਾਲੀ ਦਿਨ
ਨਿਕਲਣੇ ਆ ਛੇ ਪੈਂਤੀ ਚਾਲੀ ਦੇ-
ਮਤਲਬ ਸੱਤ ਵਜੇ ਸ਼ੁਰੂ ਕਰਦੇ ਹੋ ਗਏ
ਹਾਂ ਸੱਤ ਵਜੇ ਕਰ ਲਈਦਾ ਹਾਂ।
ਠੀਕ ਸੱਤ ਤੋਂ ਅੱਠ ਜਾਂ ਸਾਢੇ ਅੱਠ
ਏਅ ਸਵਾ ਅੱਠ ਤੱਕ।
ਸਵਾ ਆਠ ਤੱਕ।
ਹੂੰ ਹਾਂ ਹੈ ਪ੍ਰੋਗਰਾਮ ਜਾਣ ਦਾ?
ਅਸੀਂ ਵੀ, ਹਾਂ ਕਰ ਰਹੇ ਹਾਂ ਪਲਾਨਿੰਗ ਤੇ ਦੇਖਦੇ ਹਾਂ। ਅਸੀਂ ਨਿਕਲਾਂਗੇ ਹਾਂ ਲਗ-ਭਗ ਅਸੀਂ ਇਹ ਟਾਈਮ ਤੇ ਨਿਕਲਾਂਗੇ ਆ ਸਾਢੇ ਛੇ ਜਾਂ ਪੌਨੇ ਸੱਤ।
ਤੇ ਉੱਥੇ ਫ੍ਰਰੀ ਕਿੰਨੇ ਵਜੇ ਹੁੰਦੇ ਫਿਰ?
ਉੱਥੋਂ ਅਸੀਂ ਫ੍ਰੀ ਹੋ ਜਾਵਾਂਗੇ ਤੇ, ਪੌਣੇ ਨੌ ਵਜੇ ਤੱਕ ਫ੍ਰੀ ਹੋ ਜਾਵਾਂਗੇ। ਤੇ ਪ੍ਰਸ਼ਾਦਾ ਪਾਨੀ ਛੱਕ ਕੇ ਲਗ-ਭਗ ਸਵਾ ਨੌ ਤੱਕ ਘਰ ਆ ਜਾਵਾਂਗੇ। ਆ ਹੋ।
ਹੂੰ ਅਸੀਂ ਜਲਦੀ ਆ ਜਾਈਦਾ ਨਾ। ਕੀਰਤਨ ਆਪਣਾ ਕਰਕੇ, ਹੂੰ ਅਸੀਂ ਫੇਰ ਸਾਢੇ ਅੱਠ ਤੱਕ ਘਰ ਆ ਜਾਈਦਾ। ਸਾਢੇ ਅੱਠ ਪੌਣੇ ਨੋ ਤੱਕ ਆਹ। ਚਲੋ ਕੋਈ ਨੀ ਦਰਸ਼ਨ ਕਰਾਂਗੇ ਜ਼ਰੂਰ ਇ
ਅਰੇ ਉਹ ਮੈਨੂੰ ਥੋੜ੍ਹਾ ਜਿਹਾ ਸਜੈਸਟ ਕਰੋ। ਔਰ, ਸੂਟ ਮੰਗਵਾਣੇ ਨੇ ਥੋੜੇ ਕਿਸ ਤਰ੍ਹਾਂ ਦੇ ਸੂਟ ਮੰਗਾਈਏ?
ਸੂਟ ਅ ਅੱਜਕਲ ਦੇੇਖੋ ਨਾ ਕੀ ਰਿਵਾਜ਼ ਚੱਲ ਰਿਹਾ? ਉਸ ਰਿਵਾਜ਼ ਦਾ ਮੰਗਾਓ।
ਅਸੀਂ, ਅਸੀਂ ਵੀ ਥੋੜ੍ਹਾ ਜਿਹਾ ਹੋਰ ਬੂਟਾ, ਚੱਪਲਾ ਦਾ ਤੇ ਨਾਲ ਰੱਖਿਆ ਹੀ ਐ। ਤੇ ਥੋੜਾ ਜਿਆ ਹੋਰ ਦੇਖਨੇ ਆ ਤੇ ਸੂਟ ਈ, ਘਰ ਦੇ ਕਹਿ ਰਹੇ ਨੇ ਸੂਟ ਥੋੜੇ ਹੋਰ ਵਧੀਆ ਫੈਂਸੀ ਲਿਆਓ। ਪਹਿਲੇ ਤੇ ਤਿੰਨ ਸੌ ਤੋਂ ਪੰਦਰਾਂ ਸੌ ਵਾਲੇ ਰੱਖੇ ਸਨ ਨਾ। ਹੁਨ ਢਾਈ ਤਿੰਨ ਹਜ਼ਾਰ ਤੱਕ ਪਲਾਨਿੰਗ ਕਰ ਰਹੇ ਆ ਰੱਖਾਂਗੇ ਉਹ ਹੀ ਢਾਈ ਤਿੰਨ, ਤਿੰਨ ਹਜ਼ਾਰ ਆਰਾਮ ਨਾਲ ਚਾਰ ਕ ਹਜ਼ਾਰ ਦਾ ਜੇ। ਜਾਏਗਾ ਪੈਂਤੀ ਸੋ ਦਾ, ਚਾਰ ਹਜ਼ਾਰ ਦਾ। ਅਰਾਮ ਨਾਲ ਹਨਾ? ਹੂਅ ਤੇ ਉਹ ਮੈਨੂੰ ਥੋੜ੍ਹਾ ਜਿਹਾ ਨਾ ਤੁਸੀਂ ਦੱਸਣਾ। ਤੁਹਾਡੀ ਅਵਾਜ਼ ਫਿਰ ਥੋੜ੍ਹੀ ਘੱਟ ਰਹੀ ਏ।
ਵਿਆਹ ਕਿਸੇ ਨੂੰ। ਹੁਨ ਠੀਕ ਆ ਰਹੀ ਆਵਾਜ਼?
ਹਾਂ, ਇਹ ਕੀ ਗੜਬੜ ਹੋ ਰਹੀ ਹੈ? ਯਾਰ
ਸਿਗਨਲ ਸਾਡੇ ਇਥੇ ਸਿਗਨਲ ਦੀ ਦਿੱਖ! ਕਤ ਹੈ, ਥੋੜ੍ਹੀ ਜਿਹੀ। ਹਾਅ।
ਤੇ ਉਹੀ ਥੋੜਾ ਥੋੜਾ ਹਾਂ ਸਰਚ ਕਰਕੇ ਥੋੜਾ ਜਿਹਾ ਤੇ ਮੈਨੂੰ ਦੱਸਣਾ ਬਈ ਕੀ ਚੱਲ ਰਿਹਾ ਕੀ ਹਿਸਾਬ ਕਿਤਾਬ ਹੈ ਥੋੜਾ ਰਾਏ ਲੈ ਕੇ ਹੀ ਨਾ ਕਸਟਮਰਸ ਕਰੋ ਤੇ ਫੇਰ ਕਰਾਂਗੇ ਕੰਮ ਕੀ ਕੀ ਲੋੜ ਤੇ
ਕੋਈ ਨੀ ਸਾਡੇ ਮਿਲਣਾ ਜਗ੍ਹਾ ਯੂਕੇ ਪਾਸੇ ਆ ਉੱਥੋਂ ਰਿਸ਼ਤੇ ਮਿਲ ਜਾਂਦੇ ਨੇ ਇਧਰ ਜੇ ਪੰਜਾਬ ਵਾਲੇ ਪਾਸਿਓਂ ਵੀ ਸਸਤਾ ਮਿਲ ਜਾਂਦਾ।
ਆ ਹੂੰ ਹੂੰ ਠੀਕ ਹੈ ਠੀਕ ਹੈ
ਹੂੰ ਚਲੋ
ਬੂਟ ਵਗੈਰਾ ਤੇ ਇਹ ਤੇ ਅਸੀਂ ਇਧਰੋਂ ਕੀ ਕਹਿੰਦੇ ਨੇ ਯੂਪੀ ਤੋਂ ਮੰਗਵਾਏ ਨੇ
ਅੱਛਾ ਠੀਕ ਆ ਠੀਕ ਆ।
ਬੂਟ ਚੱਪਲਾ ਹਾਂ ਯੂਪੀ ਤੋਂ ਮੰਗਵਾਏ ਨੇ ਤੇ ਉਹ ਵੀ ਸਭ ਸਭ ਪਰ ਇਹ ਹੈ ਵੀ ਹਾਲੇ ਬ੍ਰਾਂਡਡ ਨਹੀਂ ਹੈ ਮੀਡੀਅਮ ਕੁਆਲਿਟੀ ਏ ਤੇ ਫੇਰ ਅਸੀਂ ਦੇਖਦੇ ਪਿਆ ਹਲੇ ਹੁਣ ਪੰਜ ਚਾਰ ਦਿਨ ਹੀ ਹੋਏ ਨੇ ਪਾਇਆ ਮਾਲ ਤੇ ਹੋਰ ਪਾਵਾਂਗੇ ਥੋੜਾ ਜਿਹਾ ਚੱਲ ਲਵੇ ਨਾ ਕੰਮ ਪਤਾ ਲੱਗ ਲਵੇ ਕੀ ਰਿਸਪੋਂਸ ਆਦਾ ਬੂਟ ਚੱਪਲਾਂ ਦਾ ਤੇ ਫੇਰ ਵਧੀਆ ਬ੍ਰਾਂਡਿੰਡ ਵੀ ਲਿਆਵਾਂਗੇ ਹਾਂ ਹਾਂ ਯ ਤੇ ਯਾ ਤੇ ਅ ਲੋਕਲ ਤੋਂ ਬਾਅਦ ਫਿਰ ਫਸਟ ਕੋਪੀ ਮੰਗਵਾਵਾਂਗੇ ਉਹ ਥੋੜੇ ਬੈਟਰ ਹੁੰਦੇ ਨੇ ਇਹਨਾਂ ਤੋਂ ਫੇਰ ਉਸ ਤੋਂ ਬਾਅਦ ਹਾਂ ਫੇਰ ਉਸ ਉਸ ਤੋਂ ਬਾਅਦ ਫਿਰ ਬ੍ਰਾਂਡਿੰਡ ਮੰਗਵਾਂਗੇ ਆਪਾਂ
ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ।
ਮਾਲ ਇਕੱਠਾ ਕਰਕੇ ਬਾਈ ਚਾਂਸ ਰੱਬ ਨਾ ਕਰੇ ਭਾਈ ਨਾ ਕੰਮ ਚੱਲ ਤੇ ਉਹ ਮਾਲ ਵੇਚਣਾ ਹੀ ਔਖਾ ਹੋ ਜਾਂਦਾ ਫਿਰ
ਫਿਰ ਆਪ
ਆਪ ਪੁਆਣੇ ਪੈਂਦੇ ਨੇ ਹਾ
ਚਲੋ ਕੋਈ ਗੱਲ ਨੀ।
ਹਾਂ ਹੋਰ ਤੁਹਾਡੇ ਕਲੋਨੀ ਚ ਵੀ ਸੁਣਿਆ ਬਈ ਬੜੀ ਵਧੀਆ ਦੁਕਾਨ ਖੁੱਲੀ ਹੈ ਸੂਟਾਂ ਦੀ
ਹਾਂ ਸੂਟਾਂ ਦੀ ਖੁੱਲੀ ਤੇ ਹੈ ਉੱਥੇ ਵੀ ਵੈਸੇ ਠੀਕ ਚੱਲ ਰਿਹਾ ਕੰਮ ਉਹਦਾ ਨਾ ਉਹਦੇ ਕੋਲ ਗਾਹਕ ਆਦੇ ਰਹਿੰਦੇ ਨੇ।
ਥੋਂ ਲਿਆ ਰਿਹਾ ਮਾਲ
ਉਹ ਇੱਧਰਲੇ ਪਾਸਿਓ ਲਿਆ ਰਿਹਾ ਸ ਇੱਥੇ ਪੰਜਾਬ ਵਾਲੇ ਪਾਸੇਓ
ਅੱਛਾ
ਪੰਜਾਬ ਦੇ ਕਈ ਇਲਾਕੇ ਨੇ ਜਿੱਥੇ ਮਾਲ ਬੜਾ ਬਣਦਾ ਹੈਗਾ ਮੈਨੂਫੈਕਚਰ ਹੈਗੀ ਉੱਥੇ
ਹਮ ਹਮ ਆਹ ਪੰਜਾਬ ਤੇ ਗੱੜੵ ਏ
ਹਮ ਹੋਜਰੀ ਦਾ ਸਮਾਨ ਬੜਾ ਬਣਦਾ ਉੱਥੇ
ਹਮ ਬਿਜਲੀ ਦਾ ਕਿਹੜਾ
ਅ ਉਹ ਕੱਛੇ ਬਨੈੰਨਾ ਦਾ ਅੰਡਰ ਗਾਰਮੈਂਟ
ਅੱਛਾ ਅੱਛਾ
ਹਮ ਉਹ ਕਾਫੀ ਫੈਕਟਰੀਆਂ ਉੱਥੇ।
ਠੀਕ ਠੀਕ ਤੇ ਉਹਦਾ ਠੀਕ ਚੱਲ ਰਿਹਾ ਕੰਮ
ਹਾਂ ਉਹ ਤਾ ਠੀਕ ਚੱਲ ਰਿਹਾ ਕੰਮ ਵਧੀਆ
ਹਮ
ਕੋਈ ਨੀ ਆਪਾਂ ਉਹਦੇ ਵਾਰੀ ਪੁੱਛ ਲਵਾਂਗੇ ਕਿੱਥੋਂ ਲਿਆ ਰਹਾਂ ਮਾਲ ਦੱਸ ਦਿਆਂਗੇ ਕੋਈ ਗੱਲ ਨੀ
ਹਮ ਉਹ ਆਪਣਾ ਸਿਕਰਟ ਦੱਸ ਦੇਗਾ ਹੈਲੋ
ਤੁਹਾਡੇ ਕੋਲ ਨਾਲ ਤੁਹਾਡੀ ਦੁਕਾਨ ਇੱਧਰ ਹੋਰ ਪਾਸੇ ਉਹ ਦੀ ਦੁਕਾਨ ਹੋਰ ਪਾਸੇ
ਹਮ ਹਾਂ ਇਹ ਵੀ ਗੱਲ ਹੈ
ਹਮ
ਉਹਦੇ ਕੋਲ ਕਿਸ ਰੇਂਜ ਤੱਕ ਏ ਮਾਲ
ਉਹਦੇ ਕੋਲ ਵੀ ਪੰਦਰਾਂ ਸੌ ਦੋ ਹਜ਼ਾਰ ਰੁਪਏ ਤੱਕ ਦਾ ਹੈ
ਹਮ ਹਾਂ ਇੱਥੇ ਸਾਡੇ ਨਾਲ ਸਾਰਾ ਲੇਬਰ ਤਬਕਾ ਹੈ ਤੇ ਇਸ ਤੋਂ ਮਹਿੰਗਾ ਔਖਾ ਹੀ ਆਉਂਦਾ ਹੈ ਵੇਚਣਾ
ਜਿਦੀ ਗੁੰਜਾਇਸ਼ ਚ ਹੋਵੇ ਲੈ ਲੈਂਦਾ ਸੀ ਸਮਾਨ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਹਮ ਚਲੋ
ਚਲੋ ਹੋਰ ਨਵੀਂ ਤਾਜ਼ੀ ਸੁਣਾਓ?
ਨਵੀਂ ਤਾਜ਼ੀ ਬਸ ਉਹ ਹੀ ਦੱਸਿਆ ਤੁਹਾਨੂੰ ਵੜੀਆਂ ਵਾਲ ਕੰਮ ਹੋ ਗਿਆ ਬਣਾਉਣ ਨੂੰ ਹੋਰ ਕੋਈ ਆਈਟਮ ਦਿਖਾਓ ਬਣਾਵਾਂਗੇ
ਹਮ ਨਹੀਂ ਇਹ ਤੁਸੀਂ ਵੇਚਣ ਵਾਸਤੇ ਬਣਾ ਕਿਸ ਤਰ੍ਹਾਂ
ਨਹੀਂ ਨਹੀਂ ਹਾਂਜੀ ਹਾਂਜੀ
ਚਲੋ ਭਾਈ ਸਾਹਿਬ ਕੋਈ ਆ ਗਿਆ ਘਰ ਹੈ ਨਾ ਤੇ ਠੀਕ ਹੈ ਆਪਾਂ ਫੇਿਰ ਕਰਦੇ ਹਾਂ ਗੱਲ ਠੀਕ ਹੈ ਓ ਜੀ ਸਤਿ ਸ੍ਰੀ ਅਕਾਲ